ਹੈਲੋ ਹੈਲੋ ਹੈਲੋ
ਸਸਰੀ ਕਾਲ ਜੀ।
ਸਸ਼ਰੀ ਕਾਲ ਜੀ ਸਸ਼ਰੀ ਕਾਲ, ਹੋਰ ਕੀ ਹਾਲ ਚਾਲ ਨੇ ਤੁਹਾਡੇ?
ਵਦੀਆ ਵਦੀਆ, ਤੁਹੀ ਸੁਣਾਓ ਤੁਡਾ ਕੀ ਹਾਲ ਚਾਲ?
ਵਦੀਆਵਦੀਆ, ਬੜੇ ਦਿਨਾਂ ਬਾਅਦ ਯਾਦ ਕੀਤਾ ਤੁਸੀਂ ਤਾਂ, ਅੱਜ ਕਿਵੇਂ ਯਾਦ ਆਈ ਤੁਹਾਨੂੰ ਫਿਰ ਮੇਰੀ?
ਬਸ ਨਾ, ਮੈਂ ਕਾਫੀ ਦਿਨ ਤੋਂ ਕੈਂਦੀ ਪਈ ਸੀ ਫ਼ੋਨ ਕਰਾਂਗੀ। ਤੇ ਧਾਨੂੰ ਪਤਾ ਫਿਰ ਟਾਈਮ ਨੀ ਮਿਲਦਾ ਘਰਾਂ ਦੇ ਕੰਮਾਂ ਚ ਨਾ ਤੇ ਫਿਰ ਬੱਚੇ ਛੋਟੇ ਆ, ਬੋਤ ਗਰਮੀ ਆ ਬੋਤ। ਅੱਜ ਵੀ ਸਾਡੇ ਤਾਂ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ, ਏਨੀ ਗਰਮੀ, ਏਸੀ ਤੋਂ ਬਿਨਾਂ ਬੈਠੇ ਨਹੀਂ ਜਾ ਰੇਆ।
ਤੇ ਹੋਰ, ਬੱਚੇ ਤੁਹਾਡੇ ਕਿਹੜੀ ਕਲਾਸ ਚ ਨੇ, ਸਕੂਲ ਜਾਂਦੇ ਨੇ?
ਨਈ ਨਈ ਹਜੇ ਛੋਟਾ ਕਾਫੀ।
ਛਾ-ਛਾ ਬੜੇ ਦਿਨ ਹੋ ਗਏ ਨਾ ਵੇਖੇ ਨੀ ਨਾਲੇ ਮੇਰਾ ਚੱਕਰ ਈ ਨੀ ਲੱਗਿਆ ਤੁਹਾਡੇ ਵੱਲ ਮੈਂ ਆਵਾਂਗੀ ਕੋਈ ਨੀ ਕਿਸੇ ਦਿਨ
ਹਾਂਜੀਹਾਂਜੀ, ਕੋਈ ਨੀ ਤੁਸੀਂ ਲਗਾਨਾ ਚੱਕਰ, ਤੁਸੀਂ ਤਾਂ ਸਾਡਾ ਰਸਤਾ ਈ ਭੁੱਲ ਗਾਇ ਦੇ ਓ
ਨਈ ਨਈ ਸਗੋਂ ਐ ਵੀ ਯਾਦ ਕਰਦੇ ਸੀ। ਕੈਂਦੇ ਸੀ ਜਾਣਾ ਆ, ਅਸੀਂ ਭਾਬੀ ਵੱਲ ਜਾਵਾਂਗੇ ਤੇ ਮੈਂ ਕੇਆ ਚਲੋ ਤੁਸੀਂ ਹੁਣ ਫੋਨ ਕਰ ਲਿੱਤਾ ਬੜਾ ਚੰਗਾ ਕੀਤਾ ਐ।
ਹਾਂਜੀ ਹਾਂਜੀ, ਕੋਈ ਗੱਲ ਨਹੀਂ
ਨਾਲੇ ਮੈਂ ਕੁਛ ਨੀ ਜੀ ਹਾਂਜੀ ਰੋਟੀ ਤੇ ਖਾ ਲਿੱਤੀ ਧਾਨੂੰ ਪਤਾ ਅੱਜ ਕੱਲ ਛੁੱਟੀਆਂ ਹੀ ਨੇ ਬੱਚੇ ਐਨਾ ਤੰਗ ਕਰਦੇ ਨੇ। ਐਨਾ ਨੂੰ ਫਿਰ ਨਵੀਂ ਨਵੀਂ ਡਿਸ਼ਾਂ ਬਣਾ ਕੇ ਦਿਓ, ਰੋਟੀ ਤਾਂ ਖਾਂਦੇ ਈ ਨੀ।
ਹਾਂਅ ਏ ਸਾਰਿਆਂ ਦਾ ਏਓ ਹਾਲ ਐ, ਸਾਡਾ ਛੋਟਾ ਤਾਂ ਆ ਨੀ ਖਾਂਦਾ ਉਹ ਬਸ ਕੋਈ ਚੀਜ਼ ਬਨਜੇ, ਪਾਸਤਾ ਅਜ ਮੈਂ ਬਣਾਇਆ ਏ ਨਾ ਤੇ ਰੋਟੀ ਨੀ ਖਾਦੀ, ਕੈਂਦਾ ਪਾਸਤਾ ਦੇ ਜੇੜਾ ਖਾਂਦੇ ਪੇ ਸਾਰੇ।
ਤੇ ਹੋਰ ਏਨਾ ਨੂੰ ਨਵੀ ਨਵੀ ਡਿਸ਼ਾਂ ਚਾਈਦੀਆਂ, ਰੋਟੀ ਏਨਾ ਨੇ ਖਾਣੀ ਨੀ। ਤੇ ਅਪਣੇ ਉ ਲੈ ਆਂਦੇ ਨੇ ਬਾਰੋ ਦੀ ਚੀਪਸਚ ਚਅ ਕੇ ਉ ਗੰਦ ਮੰੰਦ ਖਾਂਦੇ ਰੈਂਦੇ ਨੇ ਫੇਰ
ਸੀਂ ਆਪ ਨੀ ਲੇਆਂਦੇ ਨਾ ਓ ਜੇ ਹੂਨ ਆਦਤ ਪਾ ਤੀ ਨਾ, ਫੇਰ ਛੁੱਟਣੀ ਨੀ ਘਾਰ ਮੈਨੇ ਸਭ ਕੁਛ ਬਨਾ ਕੇ ਕਦੇ ਦੇਂਨੀ ਆ ਸੂਜੀ ਦਾ ਪਾਸ ਤਾ ਵੀ ਮੈ ਤੇ ਸ਼ਾਯਦ ਦੇਂਦੀ ਨਿ ਸੀ ਹਾ
ਤਾਂ ਹੈ ਈ ਏਨਾਂ ਨੂੰ ਇੱਕ ਵਾਰੀ ਆਦਤ ਪੈ ਗੀ ਤੇ ਇਹਨਾਂ ਨੇ ਜਿੱਦਾ
ਛੱਡਣੀ ਨੇ ਹਾਂ ਨਾ ਨਾ, ਅਸੀਂ ਕਿਸੇ ਟਾਈਮ ਮਾੜੇ ਚਾਅ ਨਾਲ ਬਿਸਕਿਟ ਵਗੈਰਾ ਖਾ ਈ ਲੈਂਦੇ, ਆ ਸਾਡਾ ਤਾਂ ਦਿਲ ਕਰਦਾ ਈ ਆ ਬਈ। ਤੇ ਐ ਕੈਂਦਾ ਮੈਨੂੰ ਬਿਸਕਿਟ ਨਾ ਚਾਅ ਦੇ, ਜੋ ਮਰਜ਼ੀ ਹੋ ਜੇ, ਕਰਲਾ ਦ ਰੋਲਾਂ ਪਾਦੇਗਾ ਚੀਂਕਾਂ ਮਾਰੇਗਾ। ਓਈਓ ਖਾਣਾ ਐ, ਜੋ ਹਾਂ ਬਾਜ਼ਾਰੀ
ਹੋਰ ਕਾਕਾ ਏ ਵੈ ਤੁਆਡਾ ਇੱਕ?
ਹਾਂਜੀ ਹਾਂਜੀ।
ਅੱਛਾ ਅੱਛਾ ਅਸੀਂ ਇਹ ਆਲੂ ਦੀ ਸਬਜ਼ ਜੀ ਬਣਾਈ ਸੀ ਹੁਣੇ ਦੁਪਹਿਰੇ ਤੋਂ ਹੀ ਉਹ ਚੱਲ ਗਈ ਆਪਣਾ ਰਾਤੀ ਵੀ ਅਸੀਂ ਕਿਹਾ ਚੱਲ ਕੀ ਬਣਾਉਣੀ ਹੁਣ ਸਬਜ਼ੀ ਉਹ ਜੀਰੇ ਵਾਲੇ ਸੁੱਕੇ ਆਲੂ ਬਣਾਏ ਸੀ ਹਾਂਜੀ।
ਅੱਛਾ ਹਾਂ ਕਦੇ-ਕਦੇ ਸਵਾਦ ਲੱਗਦੀ ਜਦੋਂ ਸਬਜ਼ੀਆਂ ਨਾ ਨਾ ਹੋਣ ਫਿਰ ਚੰਗੇ ਲੱਗਦੇ ਜੀਰੇ ਜਵਾਇਣ ਵਾਲੇ।
ਇਹ ਤਾਂ ਹੈ ਈ ਸਗੋਂ ਬੱਚੇ ਖਾਂਦੇ ਨੀ ਰੋਟੀ ਰੋਟੀ ਫੇਰ ਕੈਂਦੇ ਨੇ ਕੁਛ ਨਵਾਂ ਬਣਾ ਕੇ ਦਿਓ ਇਹਨਾਂ ਨੂੰ ਫੇਰ ਸੈਂਡਵਿਚ ਬਣਾ ਕੇ ਦਿੱਤੇ ਨੇ ਹੁਣ ਬੰਦਾ ਯੂਟਿਊਬ ਤੋਂ ਵੇਖ-ਵੇਖ ਕੇ ਨਵੀਂ-ਨਵੀਂ ਚੀਜ਼ਾਂ ਸਿੱਖ
ਆਂ ਏ ਇਹ ਮੋਏ ਸੇਆਪਾਂ ਯੂ ਟਿਊਬ ਦਾ ਬਣੇ ਦਾ ਇੱਥੇ ਇੰਸਟਾਗ੍ਰਾਮ ਯੂਟਿਊਬ ਤੋਂ ਇਹ ਬਣਾਓ ਚੀਜ਼ ਜੈ ਬਣਾਓ ਘਰ ਬੈਠੇ ਤੁਸੀਂ।
ਤੇ ਹੋਰ ਨਾਲ ਸੈਂਡਵਿਚ ਚ ਪਨੀਰ ਪਾਓ ਤੇ ਪਤਾ ਨੀਂ ਅੱਜ-ਕੱਲ੍ਹ ਤਾਂ ਬੜੀ ਨਵੀਂ ਨਵੀਂ ਚੀਜ਼ਾਂ ਆਈਆਂ ਨੇ ਸਗੋਂ ਉਹ ਨਾ ਹੈਲਥ ਵਾਸਤੇ ਤੇ ਵੀ ਵਧੀਆ ਈ ਹੁੰਦਾ ਵੈ ਕਿ ਬੱਚੇ ਬਾਰ ਤਾਂ ਨਈਂ ਖਾਂਦੇ ਪਰ ਐਵੇਂ ਕਿ ਹਾਂਜੀ ਹਾਂਜੀ।
ਖਾਣੀਆਂ ਉਹ ਨ੍ਹੀਂ ਹੈ ਪਤਾ ਨੀ ਕਦੋਂ ਦੀ ਬਣੀਆਂ ਹੁੰਦੀਆਂ।
ਇਹ ਤਾਂ ਹੈ ਈ ਸਗੋਂ ਫਿਰ ਰੋਟੀ ਵੀ ਨ੍ਹੀ ਖਾਂਦੇ, ਰੋਟੀ ਵੀ ਛੱਡ ਦਿੰਦੇ ਨੇ ਸਗੋਂ ਰੋਜ਼-ਰੋਜ਼ ਫਿਰ। ਕੈਂਦੇ ਨੇ ਸੈਂਡਵਿਚ ਈ ਬਣਾ ਕੇ ਦਵੋ ਸਗੋਂ ਮੈਂ ਵੀ ਇਹਨਾਂ ਨੂੰ ਕਿਆ ਮੈਂ ਕਿਆ ਇਹ ਕਿਹੜਾ ਟਾਈਮ ਐ ਸੈਂਡਵਿਚ ਖਾਣ ਦਾ ਰਾਤੀ, ਨਈਂ ਉਹੀਓ ਖਾਣਾ ਅਸੀਂ, ਉਹੀਓ ਫਿਰ ਜਿੱਦ ਇਨੀਂ ਕਰਦੇ ਦੇ ਨੇ ਕੀ ਕਰੀਏ ਦੱਸੋ?
ਉਹ ਤੇ ਹੈ ਫੇਰ ਰੋਟੀਆਂ ਨੀ ਇਹਨਾਂ ਨੇ ਖਾਣੀਆਂ ਮੂੰਹ ਬਣ ਜਾਂਦੇ ਇਹਨਾਂ ਦੇ। ਬੱਚੇ ਜੋ ਕੈਣ ਫੇਰ ਬਣਾਣਾ ਪੈਂਦਾ, ਪਰਸੋਂ ਜਿੱਦ ਫੜੀ ਦੀ ਸੀ ਮੋਮੋਜ਼ ਬਣਾਣੇ ਐ ਫਿਰ ਮੈਂ ਮੋਮੋਜ਼
ਹਾਂਜੀ ਹਾਂਜੀ। ਤੇ ਮੋਮੋਸ ਤਾਂ ਹਾਂਜੀ, ਕਿਵੇਂ ਬਣਾਏ ਨੇ ਤੁਸੀਂ? ਤੁਸੀਂ ਸਗੋਂ ਮੈਨੂੰ ਵੀ ਦੱਸੋ।
ਮੈਂ ਸੂਜੀ ਦਾ ਆਟਾ ਗੁਨ੍ਹਿਆ ਸੀ ਨਾ। ਕੋਸਾ ਪਾਣੀ ਕਰਕੇ ਨਾ ਸੂਜੀ ਚ ਤੇ ਕੋਸ ਥੋੜ੍ਹਾ-ਥੋੜ੍ਹਾ ਕਰਕੇ ਥੋੜ੍ਹਾ ਤੇਲ ਪਾਲਓ ਆਟੇ ਹ ਸੂਜੀ ਵਿੱਚ ਨਾ। ਨਮਕ ਤੇ ਤੇਲ ਪਾ ਲਓ ਅਤੇ ਗੁਨਗੁਣਾ ਪਾਣੀ ਕਰ ਲਉ ਅਤੇ ਚੰਗੀ ਤਰ੍ਹਾਂ ਮਲੋ ਉਨੂੰ ਆਟੇ ਵਕਤ ਮੁਲੈਮ ਹੋ ਜੇਗਾ ਸੂਜੀ
ਹਂ।
ਹਾਂ ਤੇ ਫਿਰ ਇੱਕ ਸਾਈਡ ਮੈਂ ਉਹਦੇ ਬਣਾਣੀ ਨਿਊਟਰੀ ਦੇ ਮੋਮੋਜ਼ ਨਾ। ਨਿਊਟਰੀ ਨੂੰ ਬੋਆਇਲ ਕਰ ਲਿਆ ਚੰਗੀ ਤਰ੍ਹਾਂ ਬੋਇਲ ਕਰ ਲਿਆ ਤੇ ਥੋੜਾ-ਥੋੜ੍ਹਾ ਨਿਚੋੜਨਾ ਪੂਰਾ ਨੀਂ ਨਿਚੋੜਨਾ ਨਿਊਟਰੀ ਨੂੰ। ਥੋੜ੍ਹਾ-ਥੋੜ੍ਹਾ ਨਿਚੋੜ ਕੇ ਨਾ ਤੇ ਉਨੂੰ ਉਹ ਕਰ ਲਓ, ਮੈਸ਼ ਕਰ ਲਓ ਮਿਕਸੀ ਵਿੱਚ। ਜੇ ਚੋਪਰ ਚ ਕਰ ਲਓ ਤੁਸੀਂ। ਉਹ ਕਰ ਲੋ ਵਿੱਚ ਪਿਆਜ ਪਾ ਲੋ ਹਨਾਂ ਤੇ ਅ ਬਰੀਕ-ਬਰੀਕ ਪਿਆਜ਼, ਗਾਜਰ ਤੇ ਬੰਦ ਗੋਭੀ ਇਹ ਤਿੰਨ ਚੀਜ਼ਾਂ ਈ ਮੈਂ ਪਾਂਦੀ ਜ਼ਿਆਦਾ ਨ੍ਹੀਂ ਮੈਂ ਪਾਂਦੀ। ਤੇ ਥੋਮ ਜ਼ਿਆਦਾ ਹਾਂ ਥੋਮ ਜ਼ਿਆਦਾ। ਫੇਰ ਨਾ ਮੱਖਣ ਵਿੱਚ ਏਦਾ ਤੜਕਾ ਲਾਣਾ ਨਿਊਟਰੀ, ਥੋਮ ਪਿਆਜ ਸਾਰੀ ਸਬਜ਼ੀਆਂ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਇਨੂੰ ਭੁੰਨਣ ਦੇਣਾ ਸਬਜ਼ੀਆਂ ਨੂੰ। ਤੇ ਓਦੇ ਬਾਅਦ ਤੁਸੀਂ ਮੈਗੀ ਮਸਾਲਾ ਪਾਲੋ। ਓਰੀਗੈਨੋ ਪਾ ਲੋ, ਨਮਕ ਪਾਲੋ, ਕਾਲੀ ਮਿਰਚ ਪਾ ਲੋ। ਫਿਰ ਚੰਗੀ ਤਰ੍ਹਾਂ ਇਨੂੰ ਭੁੱਜ ਜਾਏ ਨਾ ਜਦੋਂ ਸਬਜ਼ੀ ਹੋ ਜਾਂਦੀ ਤਿਆਰ।
ਹੂੰ, ਹੂੰ
ਓਦਾ ਬਣਾਲੋ, ਫਿਰ ਉਹਦੇ ਬਾਅਦ ਤੁਸੀਂ ਮੋਮੋ ਜਿਹੜਾ ਆਟਾ ਗੁੰਨਿਆ, ਉਹਨੂੰ ਵੱਡਾ ਪੇੜਾ ਲੈ ਪਤਲਾ ਬਿਲਕੁਲ ਕਰਨਾ ਸੈਲਫ ਤੇ ਪਏ ਹੋਏ, ਸੈਲਫ ਤੇ ਹੁੰਦੇ ਚਕਲੇ ਤੇ ਨੀ ਹੁੰਦਾ ਹੈਨਾ।
ਹੂੰ
ਬਿਲਕੁਲ ਹੀ ਪਤਲਾ ਕਰਨਾ, ਚਿਪਕੇ ਦਾ ਜਿੱਦਾਂ ਸਾਨੂੰ ਨਜ਼ਰ ਆਣਾ ਚਾਹੀਦਾ। ਤੇ, ਫੇਰ ''ਮੈਂ ਤੇ ਕੋਲੀ ਦੀ ਸ਼ੇਪ ਨਾਲ ਛੋਟੀ ਕੋਲੀ ਲੈਕੇ ਨਾ ਉਹਨੂੰ, ਕੱਟ ਲਗਾ ਲੈਂਨੀ ਆ ਕੋਲੀ ਦੇ ਨਾਲ ਸਾਰੇ। ਪੀਸ ਕਰ ਲੈਂਨੀ ਆ ਗੋਲ-ਗੋਲ, ਫਿਰ ਬਸ ਉਹ ਭਰ ਦਿੰਨੀ ਆ, ਸਟ